ਹੈਲੋ?
ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਸ ਸ਼੍ਰੀ ਕਾਲ। ਹੋਰ ਸੁਣਾਓ, ਵਧੀਆ। ਤੁਸੀਂ ਸੁਣਾਓ, ਆਪਣਾ?
ਬਸ ਜੀ ਵਧੀਆ ਜੀ, ਵਧੀਆ ਹੋਰ ਘਰ ਹਾਂਜੀ-ਹਾਂਜੀ ਸਭ ਵਧੀਆ। ਤੁਸੀਂ ਸੁਣਾਓ ਬੱਚੇ ਠੀਕ ਨੇ ਵੱਡੇ, ਬੱਚੇ ਸਭ?
ਹਾਂਜੀ-ਹਾਂਜੀ। ਸਭ ਵਧੀਆ।
ਹੋਰ, ਹੋ ਗਏ ਸੀ, ਵਿਹਲੇ ਹੋ ਗਏ ਸੀ।
ਹਾਂਜੀ-ਹਾਂਜੀ ਨਹੀਂ ਹੱਲੇ ਕਿੱਥੇ, ਅਹ ਸ਼ਾਮ ਦਾ ਕਰਕੇ ਹਟਿਆ, ਚਾਹ- ਪਾਣੀ- ਪੀ ਕੇ ਹਟਿਆ। ਹੁਣ ਰਾਤ ਨੂੰ ਲੱਗਣਾ ਹੈਗਾ ਕਿਚਨ ਚ, ਰਾਤ ਦੀ ਰੋਟੀ ਦਾ
ਅੱਛਾ-ਅੱਛਾ, ਹਾਂ ਇਹ ਤੇ ਹੈ, ਬਸ ਸਾਰਾ ਦਿਨ ਲੰਘ ਜਾਂਦਾ ਜੀ।
ਹੂੰ।
ਇਹ ਤੇ ਸਹੀ ਏ। ਬਸ ਸਵੇਰ ਦੀ ਬਣਾਓ, ਫੇਰ ਦੁਪਹਿਰ ਦੀ ਆ ਜਾਂਦੀ ਏ, ਦੋਹਪੈਰ ਦੀ ਬਣਾਓ, ਤੇ ਰਾਤ ਦੀ ਆ ਜਾਂਦੀ ਹੈ। ਇਹ ਤੇ ਹੈ, ਬਸ ਮੈਂ ਵੀ ਬੈਠੀ ਦੀ ਸੀ, ਥੋੜਾ ਕੰਮ ਕਰਦੀ ਪਈ ਸੀ। ਤੇ ਫਿਰ ਮੈਨੂੰ ਯਾਦ ਆਇਆ, ਕਿ ਮੈਂ ਤੁਹਾਡੇ ਨਾਲ ਗ ਕਰਾਂ, ਕੰਮ ਸੀ ਮੈਨੂੰ ਤੁਹਾਡੇ ਨਾਲ ਨਾ ਇੱਕ
ਹਾਂਜੀ, ਦੱਸੋ ਜੀ
ਹਾਂਜੀ, ਤੁਸੀਂ ਹੁਣ ਪਿੱਛੇ, ਕੋਈ ਵਾਸ਼ਿੰਗ ਮਸ਼ੀਨ ਲਿੱਤੀ ਸੀ ਕੋਈ ਨਵੀਂ
ਹਾਂਜੀ, ਹਾਂਜੀ
ਅੱਛਾ, ਅੱਛਾ ਮੈਂ ਨਾ ਸੋਚਦੀ ਪਈ ਸੀ, ਕਿ ਮੈਂ ਲੈਲਾਂ ਮੇਰੇ ਕੋਲ ਹੈ ਤੇ ਹੈ ਪਰ ਮੇਰੇਲੋ ਜਿਵੇਂ ਪੁਰਾਣੀ ਨੀ ਚੱਲਦੀਆਂ ਸੀ ਪਹਿਲੇ ਮਤਲਬ ਦੋਨੋ ਪਾਸੇ ਭਲੇ ਧੋਣੀ ਤੇ ਵੱਖਰੇ ਸਪਿੰਜ, ਮੇਰੇ ਕੋਲ ਉਹ ਵਾਲੀ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਇੱਕ ਫੁੱਲੀ ਆਟੋਮੈਟਿਕ ਬੜੀ ਵਧੀਆ ਮਸ਼ੀਨ ਆਉਂਦੀ, ਤੁਸੀਂ ਉਹ ਦੇਖ ਲ ਅਗਰ ਤੁਸੀਂ ਲੈਣੀ ਥੋੜੇ ਪੈਸੇ ਹੋਰ ਖਰਚ ਕਰ ਲੳ ਤੇ ਉਹ ਵਾਲੀ ਵੇਖ ਲੋ, ਤੇ ਫਿਰ ਮੈਨੂੰ ਥੋੜਾ ਜਿਹਾ ਨਾ ਕਨਫਿਊਜ਼ਨ ਹੁੰਦੀ ਸੀ, ਕਿ ਮੈਂ ਕਿਹੜੀ ਲਵਾਂ, ਕਿਹੜੀ ਕੰਪਨੀ ਦੀ ਵਧੀਆ ਰਹੇਗੀ? ਤੇ ਫਿਰ ਮੈਨੂੰ ਯਾਦ ਆਇਆ ਕਿ ਤੁਸੀਂ ਵੀ ਥੋੜ੍ਹੇ ਟਾਈਮ ਪਹਿਲੇ ਤੁਸੀਂ ਲਈਏ। ਤੇ ਮੈਂ ਤੁਹਾਨੂੰ ਪੁੱਛਾਂ ਕਿ ਕਿਹੜੀ ਸਹੀ ਰਹਿੰਦੀ? ਕਿ ਮਤਲਬ ਕਿ ਉਹਦੇ ਕੀ ਲਾਭ? ਆਪਣੇ, ਦੇਖੋ ਹਰ ਚੀਜ਼ ਲਾਭ ਵੀ ਤੇ ਹੁੰਦੇ ਨੇ, ਹਾਨੀ ਵੀ ਸਾਨੂੰ ਹੁੰਦੀ ਕੁਛ ਤੇ ਉਹਦੇ ਪੁਆਇੰਟ ਹੋਣਗੇ ਹੀ ਨਾ, ਵਧੀਆ ਜਾਂ ਨਹੀਂ
ਹਾਂ ਇਹ ਤਾਂ ਹੈ ਹੀ ਐ।
ਕਿਹੜੀ ਕੰਪਨੀ ਦੀ ਵਧੀਆ ਰਹੇਗੀ ਤੇ ਜਿਹੜੀ ਮੈਨੂੰ ਇਸਤੇਮਾਲ ਕਰਾਂ ਸਹੀ ਰਹੇ? ਕਿਉਂਕਿ ਤੁਹਾਨੂੰ ਪਤਾ ਸਾਡਾ ਪਰਿਵਾਰ ਏ, ਤੇ ਫਿਰ ਪਰਿਵਾਰ ਦੇ ਕੱਪੜੇ ਵੀ ਧੋਣੇ
ਹਾਂ, ਉਹਦੇ ਵਿੱਚ ਤਾਂ ਬੜਾ ਔਖਾ ਹੋ ਜਾਂਦਾ ਹੈਗਾ, ਇਹਦੇ ਵਿੱਚ ਤਾਂ ਇਹ ਹੈਗਾ ਆ। ਕਿ ਹਾਂ, ਵਾਸ਼ਿੰਗ ਮਸ਼ੀਨ ਇੱਥੇ ਕੱਪੜੇ ਪਾਓ ਔਰ ਟਾਈਮ ਲਗਾਓ, ਔਰ ਕੱਪੜੇ ਧੁਬਦੇ ਰਹਿੰਦੇ ਹੈਗੇ ਆ ਠੀਕ ਹੈ ਨਾ, ਫੇਰ ਮਤਲਬ ਸਪਿਨ ਹੋ ਕੇ ਹੀ ਨਿਕਲਦੇ ਹੈਗੇ ਆ ਕਿਉਂਕਿ ਫੁੱਲੀ ਆਟੋਮੈਟਿਕ ਹੈਗੀ ਹੈ, ਤੇ ਫੇਰ ਬਸ ਸੁਕਾਨ ਹੀ ਹੈ ਸਾਨੂੰ ਪਤਾ ਨੀ ਲੱਗਦਾ ਹੈਗਾ ਕਿੱਥੇ ਕੱਪੜੇ ਧੁਪ ਗਏ ਤੇ ਕਿੱਥੇ ਨਹੀਂ ਉੱਥੇ ਉਹ ਵਾਲੀ ਮਸ਼ੀਨ 'ਚ ਫਿਰ ਧਿਆਨ ਰੱਖਣਾ ਪੈਂਦਾ ਹੈਗਾ ਵਾ ਕਿ ਉਹ ਤੇ, ਪਹਿਲਾਂ ਧੋਣੇ ਪਾਓ ਫਿਰ
ਹਾਂ ਉਹ ਪਤਾ ਹ ਉਹ ਪਤਾ ਕਿ ਨਾਲ ਪੂਰਾ ਦਿਨ ਨਾਲ ਹੀ ਲੱਗਣਾ ਪੈਂਦਾ, ਦੋ- ਤਿੰਨ ਘੰਟੇ ਜਿੰਨੇ ਕੱਪੜਿਆਂ ਨੂੰ ਲੱਗੇ ਤੇ ਫਿਰ ਨਾਲ ਕਰਨਾ ਪੈਂਦਾ ਜ ਕੱਢੋ ਧੋਵੋ ਫੇਰ ਸਾਬਣ ਲਾਓ ਫਿਰ ਬਰੱਸ਼ ਮਾਰੋ ਉਹੀ ਹਿਸਾਬ ਪੈ ਨਾ, ਜਿਵੇਂ ਅਸੀਂ ਹੱਥ ਨਾਲ ਕੱਪੜੇ ਧੋਈ ਧੋਦੇ ਹੁਣ ਜਿਵੇਂ ਸਾਡੇ ਬੰਦੇ ਜ ਕੰਮ ਵੀ ਕਰਦੇ ਥੋੜ੍ਹੇ ਕੱਪੜੇ ਕਾਲੇ ਹੁੰਦੇ ਤੇ ਕੰਮ ਵਾਲੇ ਨੂੰ ਥੋੜ੍ਹਾ ਹੋਰ ਜ਼ਿਆਦਾ ਮਿਹਨਤ ਲੱਗਦੀ ਹੈ
ਹਾਂ
ਮੈਂ ਕਿਹਾ ਚਲੋ ਪੁੱਛਣੀ ਆ, ਵੀ ਕਿ ਹਿਸਾਬ ਮਸ਼ੀਨ ਦਾ ਕਿਹੜੀ ਲਵਾਂ ਮੈਂ ਕਿਹਾ ਚਲੋ ਤੁਹਾਡੇ ਕੋਲ ਹੀ ਸਲਾਹ ਲੈਂਦੀ ਆਂ ਕਿਹੜੀ ਲਵਾਂ ਇੰਨਾ ਮਸ਼ੀਨ ਆ ਤੁਸੀਂ ਕਿਹੜੀ ਤੁਸੀਂ ਕਿਹੜੀ ਲਿੱਤੀ ਹੈ
ਅਸੀ ਐਲ ਜੀ ਦੀ ਮਤਲਬ ਸਾਰੀ ਕੰਪਨੀਆਂ ਦੀ ਅੱਛੀ ਹੁੰਦੀ ਹੈਗੀ ਹੈ ਬਸ ਐ ਹੁੰਦਾ ਕਿ ਥੋੜੇ, ਤੁਸੀਂ ਥੋੜੇ ਜ਼ਿਆਦਾ ਪੈਸੇ ਖਰਚ ਕੱਲ ਉਥ ਥੋੜਾ ਹੋਰ ਉਹਦੇ ਵਿੱਚ ਫੀਚਰ ਅੱਛੇ ਆ ਜਾਂਦੇ ਹੈਗੇ ਆ ਬਸ ਇਹ ਹੁੰਦਾ ਹੈਗਾ ਆ ਠੀਕ ਹੈ ਨਾ, ਤੇ ਅਸੀਂ ਐਲ ਜੀ ਦੀ ਲ ਲਿੱਤੀ ਹੈਗੀ ਹੈ ਤੁਸੀਂ ਹੁਣ ਤੁਸੀਂ ਦੇਖ ਲਓ ਤੁਸੀਂ ਜਦੋਂ ਜਾਓਗੇ ਨਾ ਲੈਣ, ਉੱਥੇ ਦੇਖ ਲੈਣਾ ਕਿ ਤੁਸੀਂ ਫਰੰਟ ਡੋਰ ਲੈਣੀ ਹੈ, ਕਿ ਉੱਪਰ ਵਾਲੇ ਉੱਪਰ ਵਾਲੇ ਡੋਰ ਦੀ ਲੈਣੀ ਹੈਗੀ
ਅੱਛਾ, ਅੱਛਾ
ਇਹ ਹੁੰਦੀ ਹੈਗੀ ਹੈ, ਤੇ ਹੈ ਦੋਨੋਂ ਹੀ ਅੱਛੀਆਂ ਕਿਉਂਕਿ ਪਹਿਲ ਪਹਿਲਾਂ ਸਾਡੇ ਕੋਲ ਉਹ ਦੂਸਰੀ ਸੀਗੀ ਜਿਹੜੀ ਉੱਪਰ ਡੋਰ ਖੁੱਲਦਾ ਹੁੰਦਾ ਹੈਗਾ ਉਹ ਉਹ ਵਾਲੀ ਸੀਗੀ ਤੇ ਹੁਣ ਅਸੀਂ ਫਰੰਟ ਡੋਰ ਲਿੱਤੀ ਸੀਗੀ, ਤੇ ਉਹ ਵੀ, ਉਹ ਵੀ ਕਾਫੀ ਸਹਿਮ ਟਾਈਮ ਸਾਡੀ ਚੱਲੀ ਹੈਗੀ ਹੈ ਤੇ, ਇਹ ਵੀ ਹੁਣ ਕਾਫ਼ੀ ਟਾਈਮ ਹੋ ਗਿਆ, ਇਹਨੂੰ ਵੀ ਨਾ, ਉਹਨੇ ਸੱਚ ਇਹ ਤਾਂ ਹੁਣੇ ਲਿੱਤੀ ਹੈਗੀ ਹੈ, ਉਹ ਵੀ ਸਾਡੀ ਕਾਫ਼ੀ ਟਾਈਮ, ਚੱਲੀ ਸੀਗੀ ਇਹਦੇ ਚ ਨਾ, ਉਹਦੇ ਵਿੱਚ ਤਾਂ ਇਹ ਹੁੰਦਾ, ਕਿ ਪਾਣੀ ਪਾਉਣਾ ਪੈਂਦਾ ਹੈਗਾ ਸਾਨੂੰ, ਠੀਕ ਹੈ, ਨਾ ਪਾਈਪ ਲਗਾ। ਕੇ ਇਹਦੇ ਵਿੱਚ ਕੋ ਪਾਣੀ ਵੀ ਨੀ ਪਾਉਣ ਦੀ ਜ਼ਰੂਰਤ ਹੈਗੀ ਹੈ। ਆਪ ਹੀ ਲੱਲਣ ਦੀ ਜਿੰਨਾ, ਉਹਨੂੰ ਜਿੰਨੇ ਅਸੀਂ ਕੱਪੜੇ ਪਾਉਣੇ ਹੈਗੇ ਆ ਨਾ, ਉਹਨੇ ਉਸੇ ਹਿਸਾਬ ਨਾਲ ਲੈ ਲੈਣੀੀ ਹੈਗੇ, ਪਾਣੀ ਲੈਣਾ ਹੈਗਾ। ਮੈਂ, ਦੇਖ ਲਨਾ ਤੁਹਾਡਾ ਤੁਹਾਡੀ ਤੁਹਾਡੀ। ਤੁਹਾਡਾ ਮਤਲਬ, ਕਿ ਫੈਮਿਲੀ ਕਿੰਨੀ ਕੁ ਵੱਡੀ ਹੈਗੀ ਹੈ ਨਾ। ਉਸੇ ਹਿਸਾਬ ਨਾਲ ਲੈਣਾ ਨਾ, ਕਿ ਤੁਸੀਂ, ਅੱਠ ਕੇ ਜੀ ਦੀ ਲੈਣੀ ਹੈ। ਕਿ ਛੇ ਕੇ ਜੀ ਦੀ। ਲੈਣੀ ਹੈਗੀ ਹੈ, ਇਸ ਤੋਂ ਜ਼ਿਆਦਾ ਵੀ ਆਉਂਦੀ ਹੈ। ਫੇਿਰ ਉਹਦਾ, ਬੈਨੀਫਿਟ ਇਹ ਹੋ ਜਾਂਦਾ ਹੈਗਾ, ਕਿ ਸਾਡੇ ਕੰਬਲ ਸਰਦੀਆਂ ਵਿੱਚ ਨਾ ਕੰਬਲ ਕੁੰਬਲ ਵੀ ਧੁੱਪ ਜਾਂਦੇ ਹੈਗੇ ਮਸ਼ੀਨ ਦੇ
ਅੱਛਾ ਅੱਛਾ, ਹਾਂ ਮਤਲਬ ਕਿ ਵਧੀਆ ਭਾਰੇ ਭਾਰੇ ਉਹਦੇ ਵੇ
ਹਾਂ ਹਮ ਹਮ
ਅੱਛਾ ਮੈਂ ਤਾਂ ਹੀ ਮੈਂ ਕਿਹਾ ਚੋ ਸਲਾਹ ਲੈਂਦੀ ਹਾਂ ਕਿਉਂਕਿ ਦੇਖੋ ਇੰਨਾ ਪੈਸਾ ਵੀ ਖਰਚ ਕਰਨਾ, ਤੇ ਇੱਕ ਦ ਬੰਦੇ ਕੋਲ ਸਲਾਹ ਲੈ ਕੇ ਚੀਜ਼ ਲੈਣੀ ਚਾਹੀਦੀ ਹੈ
ਹਾਂ ਉਹ ਤਾ ਹੈ
ਐਨ ਜੇ ਆਪਣੀ ਮਰਜ਼ੀ ਨਾਲ ਲੈ ਆਈਏ, ਜਿਨਾਂ ਨੇ ਇਸਤੇਮਾਲ ਕੀਤੀ ਸੀ ਉਹਨਾਂ ਨੂੰ ਜ਼ਿਆਦਾ ਪਤਾ ਪਤਾ ਹੁੰਦਾ ਵੀ ਕਿਹੜੀ ਚੀਜ਼ ਵਧੀਆ, ਕਿਹੜੀ ਨਹੀਂ ਵਧੀਆ ਕੋਈ ਨਾ, ਤੇ ਮਤਲਬ ਇਹਦਾ ਫਾਇਦਾ ਕੀ ਹੁੰਦਾ ਜਿਵੇਂ ਕਿ ਫਏਦੇ ਨੇ ਇਹ ਵਾਲੀ ਮਸ਼ੀਨ ਦੇ
ਇਹ ਵਾਲ ਮਸ਼ੀਨਦੇ ਕਾਫੀ ਫਦੇ ਹੈਗੇ ਨੇ, ਦੇਖੋ ਜੀ ਅਹ ਜਿੱਦਾਂ, ਕਿ ਹੁਣ ਸਾਨੂੰ ਪਾਣੀ ਨੀ ਪਾਉਣਾ ਪੈਂਦਾ ਪਾਣੀ, ਉਹਨੇ ਆਪੇ ਚੱਕ ਲੈਂਦਾ ਜਿੰਨਾ। ਹੈਗਾ, ਔਰ ਸਰਦੀਆਂ ਵਿੱਚ। ਵੀ ਇਹ ਹੀਟਰ ਵਾਲੀ ਹੁੰਦੀ ਹੈਗੀ ਹੈ। ਉਹ ਤੁਸੀਂ ਦੇਖਣਾ ਨਾ ਕਿੱਦਾਂ ਦੀ ਲੈਣੀ ਹੈ, ਅਗਰ ਹੀਟਰ ਵਾਲੀ ਲੈਣੀ ਹੈਗੀ ਆ, ਤਾਂ ਇਹਨੇ ਪਾਣੀ ਵੀ ਸਰਦੀਆਂ, ਵਿੱਚ ਆਪ ਹੀ ਗਰਮ ਪਾ ਦੇਣਾ ਹੈਗਾ ਆ। ਕਿ ਕਿਉਂਕਿ, ਸਰਦੀਆਂ ਚ ਕੱਪੜੇ, ਫਿਰ ਨਿਖਰ ਜਾਣ ਜ਼ਿਆਦਾ ਨਾ।
ਅੱਛਾ, ਅੱਛਾ
ਉੱਨ ਉਨ ਵਗੈਰਾ ਦੇ ਕੱਪੜੇ ਹੁੰਦੇ ਆ ਨਾ, ਉਹ ਕਾਲੇ ਕਾਲੇ ਜਿਹੇ ਹੋ ਜਾਂਦੇ ਹੈਗੇ ਆ। ਬੂਰ ਆ ਜਾਂਦੀ ਹੈ, ਜਿੰਨ੍ਹਾਂ ਨੂੰ ਤੇ ਫਿਰ ਉਹ ਵੀ, ਫੇਿਰ ਇਹਨਾਂ ਨੇ ਉਹ ਫਿਰ। ਧੁੱਪ ਜਾਂਦੇ ਹੈਗੇ ਆ। ਪਾਣੀ ਵਿੱਚ, ਠੀਕ ਹੈ, ਨਾ ਔਰ ਅਲੱਗ ਅਲੱਗ, ਇਹਨੇ ਫੀਚਰ ਚਰਸ ਹੁੰਦੇ ਹੈਗੇ ਆ ਜਿੱਦਾਂ, ਤੁਸੀਂ ਅਲੱਗ ਕੱਪੜੇ ਪਾਉਣੇ ਹੈਗੇ ਕੱਪੜਿਆਂ ਦਾ ਅਲੱਗ ਹੈ। ਬੈਡਿੰਗ ਦਾ ਅਲੱਗ ਹੁੰਦਾ ਹੈਗਾ ਜਿੱਦਾਂ, ਤੁਸੀਂ ਚੱਦਰ ਵਗੈਰਾ ਧੋਣੀ ਹੈਗੀ, ਉਹ ਅਲੱਗ ਸ ਹੁੰਦਾ ਹੈਗਾ ਆ ਠੀਕ ਹੈ ਨਾ, ਉੱਪਰ ਆ ਜਾਂਦੇ ਹੈਗੇ ਆ, ਬਟਨ ਇਹਦਾ ਇਹਨਾਂ ਦੇ ਨਾ। ਤੇ ਜੇ ਅਗਰ, ਤੁਸੀਂ ਗਰਮ ਕੱਪੜੇ ਧੋਣੇ ਆ, ਤੇ ਵੂਲ ਦਾ ਅਲੱਗ ਸ ਹੁੰਦਾ ਹੈਗਾ ਆ‌। ਠੀਕ ਹੈ, ਜੇ ਅਗਰ ਤੁਸੀਂ ਸੋਫਟਲੀ, ਜਿੱਦਾਂ ਸਾਡੇ ਵਿਆਹ ਸ਼ਾਦੀਆਂ ਦੇ ਕੱਪੜੇ ਨਾ ਹੁੰਦੇ ਹੈਵੀ ਹੈਵੀ ਹਨਾ। ਅਸੀਂ ਫੇਿਰ ਡਰਾਇਕਲੀਨ ਕਰਾਉਣ ਲਈ ਭੇਜਦੇ ਹੈਗੇ ਆ। ਤੇ ਉਹ ਤੁਸੀਂ ਮਤਲਬ ਮਸ਼ੀਨ। ਵੀ ਮਤਲਬ, ਪੋਲੇ ਪੋਲੇ ਧੋ ਸਕਦੇ ਹੋ, ਡੈਲੀਕੇਟ ਤੇ ਲਗਾ ਕੇ, ਉਹ ਵੀ ਹੈਗਾ ਆ, ਹਾਂਜੀ, ਕਾਫੀ ਸਾਰੇ ਅੱਛੇ ਅੱਛੇ ਫ ਫੀਚਰਸ ਹੁੰਦੇ ਹੈਗੇ ਨੇ ਮਤਲਬ, ਤੁਸੀਂ ਅਲੱਗ ਅਲੱਗ ਅਗਰ ਜਾਓਗੇ, ਨਾ ਕੰਪਨੀਆਂ ਚ ਉਹਨਾਂ ਦੇ। ਦੇ ਅਲੱਗ ਅਲੱਗ ਫੀਚਰਸ ਹੁੰਦੇ ਨੇ, ਸਭ ਦੇ ਆਪਣੇ ਆਪਣੇ ਹੈਗੇ ਨੇ। ਹਮ ਐਲ ਜੀ ਦੇ, ਬਸ ਇਹ ਵ ਕਿ ਜ਼ਿਆਦਾ ਬੈਨੀਫਿਟ ਹੁੰਦਾ ਹਾਂ।
ਹਾਂ, ਫੇਿਰ, ਇਹਦਾ ਫਾਇਦਾ ਇਹ ਵੀ ਹੈ, ਕਿ ਸਾਡਾ ਸਮੇਂ ਵੀ ਬਚ ਜਾਂਦਾ ਚ ਮਸ਼ੀਨ ਚ ਅਸੀਂੱ। ਕੱਪੜੇ ਪਾਏ ਤੇ ਦੂਜਾ ਕੰਮ ਸਾਡੇ ਨਾਲ ਹੋ ਜਾਂਦਾ, ਐ ਸਾਰੇ ਨਾਲ ਵੱਡਾ ਮੈਨੂੰ ਲੱਗਦਾ ਇਹਦਾ ਫਾਇਦਾ।
ਹਾਂ, ਹਾਂ, ਅਸੀਂ ਵੀ ਇਏਦਦੀ ਕਰਦੇ ਹਾਂ ਸਵੇਰੇ ਮਤਲਬ, ਕਿ ਇੱਧਰ ਕੱਪੜੇ ਧੁਪਦੇ ਹੁੰਦੇ ਨੇ, ਤੇ ਉੱਧਰ ਮੇਰੀ ਰੋਟੀ ਬਣਦੀ ਹੁੰਦੀ ਹੈ। ਰੋਟੀ ਤੋਂ ਵਹਲੇ ਹੋ ਜਿਦਾ ਹੈਗਾ, ਤੇ ਫੇਰ ਕੱਪੜੇ ਧੁੱਪ ਜਾਂਦੇ ਤਾਂ ਬਾਹਰ ਸੁੱਕਣੇ ਪਾ ਦੋ। ਜ਼ਿਆਦਾ ਫੇਰ ਏਦਾਂ ਪਤਾ ਨਹੀਂ ਲੱਗਦਾ ਹੈਗਾ।
ਹਾਂ ਤੇ ਬੜੇ ਵੀ ਪਿਆਰੇ ਤੇ ਪਾਣੀ ਦੀ ਵੀ ਬਚਤਏ, ਫੇਰ ਬਿਜਲੀ ਵੀ ਮੈਨੂੰ ਲੱਗਦਾ ਘੱਟ ਹੀ ਲੈਂਦੀ ਹੋਣੀ।
ਹਾਂਜੀ, ਹਾਂਜੀ ਇੰਨਾ ਨੀ ਹੈਗਾ, ਪਾਣੀ ਵੀ ਘੱਟ। ਲੈਂਦੀ ਹੈਗੀ, ਜ਼ਿਆਦਾ ਨਹੀਂ ਲੈਂਦੀ ਹੈਗੀ ਹੈ ਪਾਣੀ, ਉਹ ਵਾਲਾ ਪਾਣੀ ਤਾਂ ਹੂ, ਉਹ ਵਾਲੇ ਤਾਂ ਪਾਣੀ ਬੜਾ ਜਿਆਦਾ ਲੈਂਦੀ ਆ ਨਾ, ਮਤਲਬ ਜਦੋਂ ਅਸੀਂ ਕੱਪੜੇ ਹੰਗਾਲ ਨੇ। ਹੰਗਾਲੇ ਹੁੰਦੇ ਹੈਗੇ ਆ, ਫੇਰ ਅਸੀਂ ਜਦੋਂ ਮਤਲਬ ਕਿ ਇੱਧਰਲੀ ਸਾਈਡ। ਪਾਉਂਦੇ ਹਾਂ ਨਾ ਪਹਿਲਾਂ ਅਹ ਸਾਨੂੰ ਹੰਘਾਲੇ ਪੈਂਦੇ, ਕਿਉਂਕਿ ਸਾਬਣ ਕੱਢਣਾ ਪੈਂਦਾ ਹੈਗਾ ਉਹਨਾਂ ਵਿੱਚੋਂ, ਇੱਕਦਮ ਸਪਿਨ। ਤੇ ਨਹੀਂ ਅਸੀਂ ਕਰ ਸਕਦੇ ਹੈਗੇ।
ਹੂ ਹੂ
ਇਹ ਚੀਜ਼ ਹੁੰਦੀ ਹੈਗੀ ਉਹਦੇ ਵਿੱਚ, ਇਹਦੇ ਵਿੱਚ ਸਭ ਮਸਤ ਹੈ ਮਸਤ।
ਅੱਛਾ, ਉਹੀ ਨਾ ਦੇਖੋ ਪਾਣੀ ਦੀ ਬੱਚਤ ਹੋ ਗਈ ਬਿਜਲੀ ਦੀ ਬੱਚਤ ਹੋ ਗਈ। ਸਮਯ ਦੀ ਬੱਚਤ ਹੋ ਗਈ, ਕਿੰਨੇ ਹੀ ਮਤਲਬ, ਕਿ ਲਾਭ ਤੇ ਦਿਖਦੇ ਹੀ ਪਏ ਨੇ, ਉਤੋਂ ਬੰਦੇ ਦੇ ਸਰੀਰ ਦੇ। ਥਕਾਵਟ ਵੀ ਨੀ ਹੁੰਦੀ ਹੈ, ਇਨੀ ਕੱਪੜੇ ਮਸ਼ੀਨ ਚ ਪਾਏ, ਤੇ ਕੱਢ ਲਏ ਤੇ, ਉਹ ਨਾਲ ਬੰਦਾ ਦੂਜ। ਜੇ ਕੰਮ, ਨਾਲ ਸਵਰ ਜਾਂਦਾ ਹੈ। ਹੋਰ ਬਥੇਰੇ ਕੰਮ ਹੁੰਦੇ ਨੇ ਘਰਾਂ ਦੇ ਨਾਲ ਨਾਲ, ਉਹੋ ਘਰ ਹੋ ਜਾਂਦੇ। ਮੈਂ ਵੀ, ਮੈਂ ਵੀ ਕਹਿ ਹੀ ਰੀ ਸੀ, ਮੈਂ ਆਪਣੇ ਭਾਭੀ ਨੂੰ ਕਹਿੰਦੀ ਵੀਈ ਸੀ, ਕਿ ਮੈਨੂੰ ਮਸ਼ੀਨ ਨੂੰ ਲੈ ਕੇ ਦੇਣੀ ਹੈ, ਤੇ ਕੁਛ ਵਧੀਆ ਜੀ ਲੈ ਕੇ ਦੋ। ਕਿਉਂਕਿ, ਹੁਣ ਬੱਚੇ, ਉਹ ਨੇ ਨਹੀਂ ਕੰਮ ਹੋ ਪਾਉਂਦਾ, ਇਨਾ ਨਾ ਪਹਿਲੇਾਂ। ਧੋ ਲੀਦੇ ਸੀ, ਹੱਥ ਨਾਲ਼ ਧੋ ਲੀਦੇ ਸੀ। ਧੋ ਨੀ ਹੁੰਦਾ, ਤੇ ਸਗੋਂ ਐ ਫਾਇਦਾ ਵੀ ਤਾਂ ਹੀ, ਮੈਂ ਕਿਹਾ ਚਲੋ ਉਹਨਾਂ ਕੋਲ ਹੈਗੀ ਐ, ਤੇ ਮੈਂ ਤੁਹਾਨੂੰ ਮੈਂ, ਨਾ ਫੋਨ ਕਰਕੇ ਸਾਰੀ ਪੁੱਛਣੀ ਆ, ਵੀ, ਕੀ ਹਿਸਾਬ ਏ ਤੇ ਫਿਰ ਉਸ ਆਪਦੀ ਸੀ, ਜਾਵਾਂਗੇ ਦੇਖਣ, ਤੇ ਫਿਰ ਲੈ ਕਿ ਮੈਂ ਵੀ ਇੱਕ ਦੋ ਦਿਨ ਤੱਕ ਲੈ ਹੀ ਲੈਣੀ, ਹੁਣ ਗਰਮੀ ਹੈ ਨਾ, ਤੇ ਗਰਮੀਆਂ ਚ ਕੰਮ।
ਤਾਂ ਵੈਸੇ ਹੀ ਬਾਥਰੂਮ ਵਿੱਚ ਕੱਪੜੇ ਧੋਣੇ, ਇੰਨੇ ਔਖੇ ਲੱਗਦੇ ਹੈਗੇ ਹੈ।
ਖਰਾਬ ਹੋ ਗਈ ਹੈ। ਮੈਂ ਲੈਣੀ ਤੇ ਨਹੀਂ ਸੀ, ਪਰ ਪਹਿਲੀ ਵਾਰੀ ਜਦੋਂ ਖਰਾਬ ਹੋ ਗਈ, ਤੇ ਲੈ ਨੀ ਤੇ ਪੈਣੀ ਹ।
ਹਾਂ
ਤੇ, ਤਾਂ ਹੀ ਮੈਂ ਕਹਿੰਦੀ ਪਈ ਸੀ, ਮੈਂ ਕਿਹਾ ਚਲੋ ਹੁਣ। ਦੋ, ਤਿੰਨ ਦਿਨ ਲਗਾ ਕੇ ਤੇ ਮਸ਼ੀਨ ਮੈਨੂੰ ਲੈ ਦੋ। ਤੇ ਕਹਿੰਦੇ ਸੀ ਕੋਈ ਨਹੀਂ ਪਤਾ ਕਰਲੋ ਉੱਧਰ, ਵੀ ਕੀ ਹਿਸਾਬ ਮਸ਼ੀਨ ਦਾ, ਕਿਹੜੀ ਤੁਸੀਂ। ਲੈਣੀ ਹੈ, ਤੇ ਮੈਂ ਉਹੀ ਲੈ ਕੇ ਦੇਵਾਂਗਾ ਫੇਰ, ਤੇ ਮੈਂ ਕਿਹਾ ਫੇਰ ਮੈਂ ਨਾਲ। ਵੇਹਲੀ ਸੀ, ਮੈਂ ਕਿਹਾ ਫੋਨ ਕਰਕੇ ਪੁੱਛਣੀ ਹਾਂ ਪਹਿਲੇ।
ਹ, ਹੂ ਹੂ ਹੂ ਠੀਕ ਹੈ, ਠੀਕ ਹੈ, ਠੀਕ ਹੈ।
ਹਾਂ ਠੀਕ ਹੈ।
ਹੋਰ, ਸੁਣਾਓ ਕੀ ਕਰ ਰਹੇ ਸੀ? ਕੀ ਬਣਾ ਰਹੇ ਹੋ ਰਾਤ ਦਾ ਡਿਨਰ।
ਬਣਾ ਹੁਣ ਬਸ ਸੋਚ ਰਹੀ ਸੀ, ਵੀ ਬੱਚਿਆਂ ਨੂੰ ਥੋੜੀ ਖਿਚੜੀ ਬਣਾ ਕੇ ਦੇ ਦਾਂ ਰੋਜ਼ ਹੈਵੀ, ਹੈਵੀ। ਖਾਂਦੇ ਨੇ ਦਾਲ ਚੋਲ, ਦਾਲ, ਫੁਲਕਾ ਦੁਪਹਿਰੇ ਉਹਨਾਂ ਨਿਊਟਰੀ ਖਾਦੀ, ਤੇ ਮੈਂ ਕਿਹਾ ਚਲੋ ਹੁਣ ਖਿਚੜੀ ਬਣਾ ਕੇ ਦਿਨੀ ਆ, ਬੜੇ ਦਿਨ ਹੋ ਗਏ ਨੇ ਖਿਚੜੀ ਨਹੀਂ ਖਾਂਦੀ। ਦੇ ਦਿਨੀ ਆ ਮੈਂ ਵਿੱਚ ਇੱਕ ਦੋ, ਵਾਰੀ ਖਿਚੜੀ ਬਣਾ ਕੇ ਨਾ।
ਹਮ, ਵਧੀਆ ਰਹਿੰਦਾ ਹੈਗਾ ਵਾ, ਵਧੀਆ ਰਹਿੰਦਾ ਹੈਗਾ।
ਮੈਂ ਕਿਹਾ ਚਲੋ ਬਨਾਨੀ ਹ ਹੁਣ, ਤੇ ਫਿਰ ਮੈਨੂੰ ਯਾਦ ਆਇਆ ਕਿ ਚਲੋ ਮੈਂ ਪਹਿਲੇ ਤੁਹਾਨੂੰ ਫੋਨ ਕਰ ਲਾ। ਤੇ ਸਾਰਾ ਪੁੱਛਣਾ ਸਿਸਟਮ ਕੀ ਹਿਸਾਬ ਤੇ ਸਾਰਾ ਮਸ਼ੀਨ ਦਾ, ਤੇ ਫਿਰ ਮੈਂ ਉਸ ਹਿਸਾਬ ਤੇ ਹੀ ਲਵਾਂਗੀ ਨਵੀਂ ਮਸ਼ੀਨ।
ਹੂ ਹੂ ਹੂ
ਤੁਹਾਨੂੰ ਪਹਿਲੇ ਮੈਂ ਲੈ ਆਵਾਂ।
ਹੂ ਹੂ, ਠੀਕ ਹੈ ਫੇਿਰ ਪਾਰਟੀ ਕਰਾ ਦੇਣਾ ਸਾਨੂੰ ਮਸ਼ੀਨ ਦੀ।
ਹਾਂਜੀ, ਹਾਂਜੀ ਜ਼ਰੂਰ ਤੁਸੀਂ ਆ ਹਾਂਜੀ, ਹਾਂਜੀ ਤੁਸੀਂ ਆਓਗੇ ਤੇ। ਫਿਰ ਮੈਂ ਕਰਾਵਾਂਗੀ, ਪਹਿਲੇ ਮੈਂ ਲੈ ਆਵਾਂ।
ਭੈਣ ਜੀ, ਹਾਂਜੀ-ਹਾਂਜੀ-ਹਾਂਜੀ, ਕੋਈ ਨੀ।
ਤੇ ਹੋਰ ਲਗਾਣਾ ਤੁਸੀਂ, ਆਣਾ ਘਰ ਚੱਕਰ।
ਠੀਕ ਐ ਕੋਈ ਨੀ ਲਗਾਵਾਂਗੇ ਚੱਕਰ, ਕੋਈ ਨੀ ਤੁਸੀਂ ਲੈ ਆਓ, ਨਾ ਫਿਰ ਲਗਾਂਨੇ ਆਂ ਅਸੀਂ ਚੱਕਰ। ਪਾਰਟੀ ਲੈਣ ਆਣਾ
ਬਸ ਦੇਖਦੀ ਪਈ ਸੀ, ਹੋਰ ਬੱਚੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਣਾ, ਕਦੀ ਘਰ।
ਹੂੰ, ਕੋਈ ਨੀ ਵੱਡੀ ਨੂੰ ਹੀ ਲੈ ਕੇ ਆਵਾਂਗੀ, ਛੋਟਾ ਹਲੇ ਤੰਗ ਬੜਾ ਕਰਦਾ, ਉਹ ਤਾਂ ਘਰ ਰਹੇ।
ਹਾਂਜੀ, ਬੱਚੇ ਆ ਨਾ ਪਰੇਸ਼ਾਨ ਤੇ ਬਸ ਕਰਦੇ ਹੀ ਨੇ, ਬਹੁਤ ਪਰੇਸ਼ਾਨ ਕਰਦੇ ਨੇ। ਛੋਣਾ ਬੱਚਿਆਂ ਦਾ ਤੇ, ਸਭ ਇਹੀ ਕਹਿੰਦੇ ਨੇ ਸਾਡੇ ਬੱਚੇ ਬੱਚੇ ਬੜਾ ਪਰੇਸ਼ਾਨ ਕਰਦੇ ਨੇ, ਬਹੁ ਪਰੇਸ਼ਾਨ ਦਾਨ ਕਰਦੇ ਨੇ, ਚਲੋ ਬੜਾ ਚੰਗਾ ਲੱਗਿਆ ਮੈਨੂੰ। ਤੁਹਾਡੇ ਨਾਲ ਗੱਲ ਕਰਕੇ ਨਾ ਵਧੀਆ ਲੱਗਿਆ, ਚਲੋ ਠੀਕ ਸਸ ਰੀ ਕਾਲ ਜੀ।
ਠੀਕ ਐ, ਸਸ਼ ਰੀ ਕਾਲ।
ਤਿਆਰ ਹੋ